ਹੈਲੋ,
ਹੈਲੋ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
ਕੀ ਹਾਲ ਚਾਲ ਐ?
ਬਸ ਵਧੀਆ ਤੁਸੀਂ ਸੁਣਾਓ?
ਅਸੀਂ ਬਸ ਜੀ ਬਸ ਬੈਠੇ ਹੋਣੇ ਫ੍ਰਰੀ ਹੋ ਕੇ।
ਸਭ ਠੀਕ ਹੈ ਘਰ ਵਿੱਚ।
ਸਭ ਵਧੀਆ ਜੀ ਸਭ ਵਧੀਆ ਤੁਸੀਂ ਦੱਸੋ?
ਬਸ ਵਧੀਆ ਛੁੱਟੀਆਂ ਚੱਲ ਰਹੀਆਂ ਬੱਚਿਆਂ ਦੀਆਂ।
ਬਿਲਕੁਲ ਜੀ ਬਿਲਕੁਲ ਬੱਚਿਆਂ ਦੀ ਛੁੱਟੀਆਂ ਚੱਲ ਰਹੀਆਂ ਬਸ ਇਸੇ ਕਰਕੇ ਛੁੱਟੀਆਂ ਕਰਕੇ ਉਹ ਜਿਹੜੀ ਇੱਕ ਮੋਬਾਇਲ ਦੀ ਪ੍ਰੋਬਲਮ ਚੱਲ ਗਈ ਐ ਜਿਹੜੀ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਿਹਾ ਮੈਂ ਕਿਹਾ ਚਲੋ ਕਿਸੇ ਕੋਲ ਸੁਜੈਸ਼ਨ ਲਈਏ ਕਿ ਬੱਚਿਆਂ ਨੂੰ ਫ਼ੋਨ ਤੋਂ ਕਿੱਦਾਂ ਦੂਰ ਰੱਖੀਏ। ਕੀ ਪੁੱਛੀਏ!
ਉਹਣ ਤੂੰ। ਬਸ ਇਹ ਤਾਂ ਦੇਖੋ ਬਹੁਤ ਹੀ ਅੱਜ ਕੱਲ ਤਾਂ ਇਹ ਸਾਰੇ ਕਿਤੇ ਇਹੀ ਹੈ ਪ੍ਰੋਬਲਮ। ਚਦੀ ਮਤਲਬ ਬੱਚਿਆਂ ਨੂੰ ਤਾਂ ਆਪਾਂ ਦੂਰ ਰੱਖ ਹੀ ਨਹੀਂ ਪਾ ਰਹੇ ਹ ਇਸ ਤੋਂ ਨਾ। ਕਿਸੇ ਵੀ ਤਰੀਕੇ ਨਾਲ ਹੁਣ ਪਹਿਲਾਂ ਚ ਪਹਿਲਾਂ ਤਾਂ ਫ ਕਿੱਥੇ ਬਿਲ ਸਕੂਨੀ ਦਿਲ ਦੇ ਸੀ ਤੇ ਉਹ ਜਦੋਂ ਮਹਾਂਮਾਰੀ ਆਈ। ਤੇ ਉਸ ਤੋਂ ਬਾਅਦ ਉਹਨਾਂ ਨੂੰ ਤਾਂ ਹਰ ਵੇਲੇ ਕਲਾਸਿਸ ਉੱਥੇ ਸਭ ਕੁਝ ਉੱਥੇ। ਚੱਲਦਾ ਰਿਹਾ ਤੇ ਉਹਦੇ ਕਰਕੇ ਹੁ ਇੰਨੇ ਹੈਬ ਚਲ ਹੋ ਗਏ ਨੇ ਕਿ ਹੁਣ ਉਹਨਾਂ ਨੂੰ ਛਡਉਣਾ ਬਹੁਤ ਹੀ ਔਖਾ ਹੋਇਆ ਪਿਆ ਕਿਉਂਕਿ ਹੁਣ ਵੀ ਕਰਦੇ ਕੰਮ ਕੁਮ ਉਹਦੇ ਤੇ ਹੀ ਆਉਣ ਲੱਗ ਗਏ ਨੇ।
ਬਿਲਕੁਲ ਅੱਛਾ ਤੁਸੀਂ ਸਕੂਲ ਅਗਰ ਕੰਪਲੇਂਨ ਵੀ ਕਰ ਕਿਹਾ ਉਹ ਨਾ ਕਿ ਨਹੀਂ ਬੱਚਿਆਂ ਨੂੰ ਸਕੂਲ ਤ ਕੰਮ ਨਹੀਂ ਭੇਜੋ ਉਹਦੇ ਉੱਪਰ ਲੇਕਿਨ ਗੁਜਾਰ। ਵਹੀ ਨ ਨਹੀਂ ਹੈ ਲੇਕਨ ਟੀਚਰਸ ਵੀ ਕਹਿੰਦੇ ਕਿ ਅਸੀਂ ਕਿੰਨਾ ਕੁ ਕੰਮ ਇੱਥੇ ਸਕੂਲ ਚ ਕਰਵਾਈਏ ਬੱਚੇ ਨੂੰ ਔਨਲਾਈਨ ਕਰਨਾ ਹੀ ਪਏਗਾ।
ਨਹੀਂ ਨਹੀਂ ਇਹ ਵੀ ਗੱਲ ਹੋ ਗਈ ਹੈ ਲੈਣ ਲਈ ਹੋਰ ਵੀ ਹੋਇਆ ਸਾਡੇ ਤਾਂ ਜਿਵੇਂ ਟੀਚਰਸ ਪ੍ਰਿੰਸੀਪਲ ਵਗੈਰਾ ਸਾਰੇ ਕਹਿੰਦੇ ਆ ਅਸੀਂ ਕੰਮ ਨਹੀਂ ਜ਼ਿਆਦਾ ਭੇਜਦੇ ਪਏ ਉਹਦੇ ਤੇ। ਲੇਕਿਨ ਫੇਰ ਵੀ ਅ ਇਹਨਾਂ ਨੂੰ ਐਸੀ ਆਦਤ ਪਏਗੀ ਹੈ ਉੱਥੇ ਕੋਈ ਕੰਮ ਪੂਰਾ ਨਹੀਂ ਹੋਏਗਾ ਤੇ ਦੋਸਤਾਂ ਤੋਂ ਹੀ ਮੰਗਵਾਉਂਦੇ ਰਹਿੰਦੇ ਨੇ ਉਹ ਲੱਗੇ ਰਹਿੰਦੇ ਨੇ ਉਹਦੇ ਬਹਾਨੇ ਲੈ ਕੇ ਬੈਠੇ ਰਹਿੰਦੇ ਨੇ।
ਬਿਲਕੁਲ ਮੈਂ ਵੀ ਆਪਣੇ ਬੱਚਿਆਂ ਨੂੰ ਇਹਹੀ ਬੋਲਦੀ ਹਾਂ ਕਿ ਮੈਂ ਤੁਸੀਂ ਸਕੂਲ ਡੇਲੀ ਜਾਂਦੇ ਹੋ ਆਂਦੇ ਫਿਰ ਵੀ ਫੋਨ ਚਾਹੀਦਾ ਇਹ ਕੰਮ ਮੰਗਵਾਉਣਾ ਮਮਾ ਕੰਮ। ਮੰਗਵਾਉਣਾ ਮੈਂ ਤੁਸੀਂ ਦੱਸ
ਹਾਂਜੀ ਹਾਂ। ਓਈ ਸਮਝ ਨੀ ਆ ਰਿਹਾ ਨਾ ਇਹਨਾਂ ਨੂੰ ਕਿਵੇਂ ਉਸ ਤੋਂ ਹਟਾਈਏ ਇਹਨਾਂ ਨੂੰ ਨਾ। ਤੇ ਉਹ ਹੈਗਾ ਤੇ ਹੁਣ ਜਿਵੇਂ ਹੈ ਕਿ ਵੈਸੇ ਤਾਂ ਦੇਖੋ ਜੀ ਮੋਬਾਇਲ ਤਾਂ ਅੱਜ ਕਲ੍ਹ ਨਾ ਇੱਕ ਤਰ੍ਹਾਂ ਨਾਲ ਲਾਈਫ ਲਾਈਨ ਹੋ ਗਈ ਹੈ। ਠੀਕ ਹੈ ਆਪਣਾ ਗੁਜ਼ਾਰਾ ਨਹੀਂ ਉਸ ਤੋਂ ਬਿਨਾਂ ਨਾ ਬਿਲਕੁਲ ਵੀ। ਤੇ ਜੇ ਤੁਸੀਂ ਕਹੋ ਕਿ ਮੋਬਾਇਲ ਤੋਂ ਬਿਨਾਂ ਆਪਣਾ ਰਹਿ ਜਾਈਏ ਜਾਂ ਕੁਛ ਠੀਕ ਹੈ ਏ ਉਹਦੇ ਚ ਇਹਦਾ ਲਰਨਿੰਗ ਇਨ ਮੈ ਕਾਫੀ ਕੁਛ ਆਂਦਾ ਹੈ ਬੱਚਿਆਂ ਵਸਤੇ ਬਹੁਤ ਅੱਛਾ ਹੈ ਉਹ ਚੀਜ਼। ਲੇਕਿਨ ਉਹਨਾਂ ਨੂੰ ਮਿਸਯੂਜ ਕਰਨ ਲੱਗ ਗਏ ਨੇ ਫਾਲਤੂ ਦਾ ਟਾਈਮ ਵੇਸਟ ਰੀਲ ਦੇ ਨਾਲ ਚੈਟਿੰਗ ਕਰਨੀ।
ਬਸ ਇਹੀ ਤਾਂ ਸਭ ਤੋਂ ਜ਼ਿਆਦਾ ਬਿਲਕੁਲ ਇਹੀ ਤਾਂ ਸਭ ਤੋਂ ਵੱਡੀ ਦਿੱ ਕਤਾ ਨਾ ਬੱਚਿਆਂ ਦੇ ਨਾਲ ਕਿ ਬੱਚੇ ਬੱਚੇ ਦੀ ਏਜ ਦੇ ਸਨ ਬੱਚੇ ਦੀ ਮਤਲਬ ਹੁਣ ਬੱਚੇ ਮਨਚੋਰ ਬਹੁਤ ਹੋ ਗਏ ਜੋ ਚੀਜ਼ਾਂ ਦਾ ਬੱਚਿਆਂ ਨੂੰ ਨਹੀਂ ਪਤਾ ਹੋਣਾ ਚਾਹੀਦਾ ਸਭ ਬੱਚੇ ਬੱਚੇ ਨੂੰ ਅੱਜ ਕੱਲ੍ਹ ਤੈਨੂੰ ਪਤਾ ਹੈ ਹਨਾ। ਲੇਕਿਨ ਇਹ ਨੀ ਪਤਾ ਕਿ ਸਾਨੂੰ ਨੁਕਸਾਨ ਕਰ ਰਹੀ ਇਹ ਚੀਜ਼ ਨਾ ਇਹ ਬੱਚੇ ਸੋਚਦੇ ਕਿ ਪਤਾ ਨੀ ਮੰਮੀ ਪਾਪਾ ਕਿਉਂ ਸਾਨੂੰ ਬਾਰ ਬਾਰ ਮਨਾ ਕਰਦੇ ਆ ਚੀਜ਼ ਨਹੀਂ ਦੇਖਣੀ ਇਹ ਚੀਜ਼ ਨਹੀਂ ਦੇਖਣੀ।
ਦੇਖੋ ਜੀ ਆਪਾਂ ਹਰ ਵਕਤ ਵੀ ਤਾਂ ਨਜ਼ਰ ਨਹੀਂ ਕਰਕੇ ਬੈ ਸਾਡੇ ਨਾ ਬੱਚਿਆਂ ਤੇ ਅਸੀਂ ਵੀ ਬਿਜ਼ੀ ਆਪਣੇ ਕੰਮਾਂ ਕਾਰਾਂ ਵਿੱਚ ਠੀਕ ਹੈ ਤੇ ਉਹ ਹੁਣ ਸ ਸਾਰੇ ਜ ਚਲੋ ਮੈਂ ਤਾਂ ਫਿਰ ਵੀ ਥੋੜ੍ਹਾ ਜਿ ਟਾਈਮ ਬਾਈੰਡਿੰਗ ਰੱਖ ਦਿੰਦੀ ਹਾਂ। ਦੇ ਬੱਚਿਆਂ ਵਾਸਤੇ ਕਿ ਇੰਨੀ ਕੁਝਰ ਤੁਸੀਂ ਕਰਨਾ ਇਸ ਕਿ ਜ਼ਿਆਦਾ ਨਹੀਂ ਕਰਨਾ। ਠੀਕ ਹੈ ਲੇਕਿਨ ਅਸੀ ਕਈ ਐਸੇ ਪੇਰੈਂਟਸ ਹੁੰਦੇ ਨੇ ਵਰਕਿੰਗ ਹੈ ਕੁਛ ਹੈ। ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਬੱਚੇ ਕੀ ਦੇਖ ਰਹੇ ਨੇ ਕੀ ਕਰ ਰਹੇ ਨੇ ਹਰ ਵਕਤ ਓ ਵੀ ਦੇਖ ਥੋੜੀ ਸਕਦੇ ਆ।
ਬਿਲਕੁਲ ਬਿਲਕੁਲ ਔਰ ਦੇਖੋ ਮੋਬਾਇਲ ਨਹੀਂ ਦੇਖੇ ਨਈ ਜਾਣਗੇ ਤਾਂ ਉਹਨਾਂ ਨੂੰ ਵੀ ਤਾਂ ਦੇਖੋ ਫਿਰ ਪਰੇਸ਼ਾਨੀ ਹੈ ਮੋਬਾਇਲ ਦੇਣਾ ਇੱਕ ਬੜੀ ਬਹੁਤ ਜ਼ਰੂਰਤ ਹੈ ਬੱਚੇ ਨੂੰ। ਅਗਰ ਦੋਨੋ ਪੇਰੈਂਟਸ ਵਰਕਿੰਗ ਹੈ ਤਾਂ ਉਹ ਵੀ ਦੇਖੋ ਫੋਨ ਦੇ ਬਗੈਰ ਤਾਂ ਜਾਣਗੇ ਨੀ ਕੋਈ ਬੱਚੇ ਨੂੰ ਘਰ ਪਰੇਸ਼ਾਨੀ ਹੈ ਜਾਂ ਕੁੱਛ ਵੀ ਪਤਾ ਕਰਨਾ ਹੈ ਹਨਾ।
ਟਾਈਮ ਹੋਰ ਸੀਗਾ ਕਿ ਆਪਾਂ ਟੈਨਸ਼ਨ ਚ ਰਹਿੰਦੇ ਸੀ ਘਰ ਬੱਚਾ ਠੀਕ ਹੈ ਨਹੀਂ ਹੈ ਹੁਣ ਮੋਬਾਈਲ ਹੈ ਸਭ ਕੁਛ ਹੈ ਤੇ ਸਾਨੂੰ ਵੀ ਟੈਨਸ਼ਨ ਨੀ ਰਹਿੰਦੀ ਟਿਊਸ਼ਨ ਤੇ ਜਾ ਰਿਹਾ ਹੈ ਕਲਾਸ ਤੇ ਜਾ ਰਿਹਾ ਹੈ ਤੇ ਸਾਨੂੰ ਕੋਂਟੈਕਟ ਕਰ ਸਕਦੇ ਕਿਸੇ ਵੀ ਵਕਤ ਅਸੀਂ ਵੀ ਉਹਨੂੰ ਕੋਂਟੈਕਟ
ਹੂੰ ਬਿਲਕੁਲ ਬਿਲਕੁਲ ਹੂੰ ਹੂੰ ਹੂੰ
ਜੀ ਤੈਨੂੰ ਇਹਦਾ ਨਾਜਾਇਜ਼ ਫਾਇਦਾ ਉਠਾਂਦੇ ਨੇ ਫਿਰ ਉਹ ਜ਼ਿਆਦਾ ਹੀ ਇਹਦੇ ਵਿੱਚ ਇਨਵਲਵ ਹੋਈ ਜਾ ਰਹੇ ਨੇ
ਬਿਲਕੁਲ ਸਹੀ ਕਹਿ ਰਹੇ ਹੋ ਮੈਂ ਤਾਂ ਇਹ ਦੇਖਿਆ ਸਾਡੇ ਨੇਬਰ ਹੈਗੇ ਹੈ ਉਹਨਾਂ ਦਾ ਛੋਟਾ ਬੇਬੀ ਹੈ ਉਹ ਜਦ ਤੱਕ ਖਾਣਾ ਉਹ ਖਾਏਗਾ ਜਦ ਤੱਕ ਉਹ ਮੋਬਾਈਲ ਚੱਲ ਰਿਹਾ ਹੈਗਾ ਕੁੱਛ ਵੀ ਚਲਾਓ ਚਾਹੇ ਮਤਲਬ ਗਾਣੇ ਚਲਾਓ ਮ ਕੁਛ ਵੀ ਚਲਾਓ ਉਹਦੇ ਚ ਕਾਰਟੂਨ ਚਲਾਓ ਖਾਣਾ ਖਾਏਗਾ ਔਰ ਜਿੱਥੇ ਉਹ ਬੰਦ ਹੋ ਗਿਆ ਤਾਂ ਉਹ ਬੱਚੇ ਨੇ ਖਾਣਾ ਨਹੀਂ ਖਾਣਾ
ਆ ਕੜਾ ਹਾਂਜੀ ਮੈਂ ਤਾਂ ਬੱਚਿਆਂ ਨੂੰ ਦੇਖ ਕੇ ਹੈਰਾਨ ਹਾਂ ਹੈਰਾਨ ਹੁੰਦੀ ਹ ਤੁਸੀਂ ਜਿਵੇਂ ਮੱਥਾ ਵਗੈਰਾ ਟੇਕਣ ਜਾਂਦੇ ਹੋ ਤੁਸੀਂ ਉੱਥੇ ਛੋਟੇ ਬੱਚੇ ਬੱਚਯਾ ਨੂੰ ਲੈ ਕੇ ਆਂਦੇ ਨੇ ਤੇ ਜਿਵੇਂ ਪੈਲਾਂ ਹੁੰਦਾ ਸੀ ਨਾ ਦਾਦੀਆਂ ਵਗੈਰਾ ਦਾਦੀਆਂ, ਨਾਨੀਆਂ ਕੈਂਦਿਯਾਂ ਸੀ ਕਿ ਏ ਕਰੋ, ਕਰੋ ਤੇ ਬਿਠਾ ਕੇ ਬੱਚੇਆ ਨੂੰ ਸਮਝਾਂਦੀਆਂ ਰੈਂਦੀਆਂ ਸੀ, ਹੁਨ ਅੱਜ-ਕੱਲ ਕੀ ਕਰ ਕਈਆਂ ਦੇ ਬੱਚੇਆ ਨੂੰ ਮੈਂ ਓਥੇ ਦੇਖਯਾ ਫੋਨ ਹੱਥ ਇੱਚ ਫੜਿਆ ਓਥੇ ਅ ਮਤਲਬ, ਜੋ ਵੀ ਅ ਕੀਰਤਨ ਜੋ ਵੀ ਚੱਲ ਰਿਆ ਸੀਗਾ, ਤੇ ਬ ਬੱਚੇ, ਹਾ, ਬੱਚੇ ਨੇ ਕੰੰਟੀਨਊਜਲੀ ਗੇਮ ਲਗਾ ਕੇ ਰੱਖੀ, ਫੇਰ ਓਨੂੰ ਮਤਬ ਉਹਨੂੰ ਡਿਸਟਰਬੈਸ ਫੀਲ ਹੋ ਰਹੀ ਸੀ ਤੇ ਉਹਨੇ ਉੱਚੀ ਉੱਚੀ ਕਰਤਾ ਹਾਰ ਕੇ ਫਿਰ ਮੈਂ ਹੀ ਉੱਠ ਕੇ ਟੋਕਿਆ ਮੈਂ ਕਿਹਾ ਭਾਈ ਇਹ ਤੂੰ ਬੰਦ ਕਰ ਜਾਂ ਆਵਾਜ਼ ਘੱਟ ਕਰ
ਬਿਲਕੁਲ ਬਿਲਕੁਲ ਨਹੀਂ ਤਾਂ ਦੇਖੋ ਬ ਬੱਚੇ ਦੇਖੋ ਬੱਚਿਆਂ ਨੂੰ ਤਾਂ ਨਹੀਂ ਪਤਾ ਨਾ ਅਸੀਂ ਇਹ ਤਾਂ ਅਸੀਂ ਆਪਣੀ ਸਹੂਲੀਅਤ ਕਰਨ ਲਈ ਬੱਚਿਆਂ ਨੂੰ ਤਾਂ ਕੁ ਪੇਰੈਂਟਸ ਦਾ ਵੀ ਹੱਥ ਹੈ ਹੀ ਹੈ ਨਾ ਬਗਾਰਨ ਦੇ ਵਿੱਚ ਬੱਚਿਆਂ ਦਾ ਵੀ
ਬਿਲਕੁਲ ਹੁਣ ਤੁਸੀਂ ਲੈ ਕੇ ਆਇਓ ਕਿਸੇ ਜਗ੍ਹਾ ਤੇ ਉਹ ਵੀ ਉਹਸੀ ਮੁਤਾ ਦੱਸਣੀ ਜ਼ਰੂਰੀ ਹੈ ਨਾ ਕਿ ਤੁਸੀਂ ਹਰ ਵਕਤ ਜੇ ਇਹੀ ਸਭ ਕਹਿੰਦੇ ਚਲੋ ਘਰ ਹੀ ਛੱਡ ਆਨੇ
ਬਿਲਕੁਲ ਬਿਲਕੁਲ ਬਿਲਕੁਲ ਬਈ ਬਿਲਕੁਲ ਉਹ ਇਹ ਤਾਂ ਕਹਿ ਰਹੀ ਨਾ ਕਿਤੇ ਨਾ ਕਿਤੇ ਹੱਦ ਤੱਕ ਤਾਂ ਪੇਰੈਂਟਸ ਵੀ ਇਸ ਚੀਜ਼ ਲਈ ਜ਼ਿੰਮੇਦਾਰ ਹੈ ਨਾ ਕਿ ਬੱਚੇ ਨੂੰ ਕਿੱਦਾ ਬੱਚੇ ਨੂੰ ਸਮਝਾਨਾ ਬੱਚੇ ਨੂੰ ਕਿੱਦਾਂ ਕੇੜੀ ਜਗਾ ਤੇ ਯੂਜ ਕਰਨਾ, ਕਿੱਥੇ ਨਈ ਕਰਨਾ ਬੱਚੇ ਛੋਟੇ ਓਨਾਂ ਨੂੰ ਕੀ ਪਤਾ ਫੇਰ ਜਿੱਦਾ ਦੀ ਅਸੀ ਆਦਤ ਓਨਾਂ ਨੂੰ ਪਾਲਾਂਗੇ ਓ ਬੱਚਾ ਦੀ ਚੱਲਦੀ ਰਏਗੀ
ਕਿਉਕਿ ਆਪਨੀ ਸਹੂਲੀਅਤ ਜਾਦਾ ਹੁਨ ਦੇਖਨ ਲੱਗ ਗਿਐਂ, ਹਰ ਕੋਈ ਕਿ ਚਲੋ ਜੀੇ ਵੀ ਹੈ ਬੈਠਾ ਰੈਨ ਦੋ, ਸਾਡਾ ਨਈ ਤਾ ਸਾਡਾ ਈ ਦਿਮਾਗ ਖਾਏਗਾ ਏ।
ਬਿਲਕੁਲ, ਬਿਲਕੁਲ, ਬਿਲਕੁਲ ਹੁਨ ਦੇਖੋ ਤੁਸੀ ਬ ਬੱਚੇ ਦੇਖੋ ਪੈਲੇ ਖੇਲਦੇ ਸੀ, ਜਾਂਦੇ ਸੀ ਨੀਚੇ ਪਾਰਕ ਦੇ ਵਿੱਚ ਦੇਖਦੇ ਸੀ ਤੁਸੀ ਬੱਚੇ, ਹੁਨ ਤੁਸੀ ਦੇਖੋ ਸਬ ਅਪਨੇ-ਅਪਨੇ ਫੋਨ ਦੇ ਉੱਪਰ ਬੱਚੇ ਗੇਮ ਖੇਲਨ ਨੂੰ ਵੀ ਬਾਰ ਜਾ ਕੇ ਖੁਸ਼ ਨੀ ਐ। ਕੋਈ ਫਿਜ਼ੀਕਲ ਐਕਟੀਵਿਟੀ ਨੀ ਕਰਨੀ
ਪਸੰਦ ਨੀ, ਜੇ ਖੁਸ਼ੀ-ਖੁਸ਼ੀ ਜਾਨਗੇ ਇੱਕ-ਦੋ ਦਿਨ ਬਸ, ਓਸ ਤੋ ਬਾਦ ਫੇਰ ਆ ਆ ਜਾਨਗੇ ਵਾਪਿਸ ਅਪਨੀ ਉਥੇ ਇੰਡੋਰ, ਇੰਡੋਰ ਐਕਟੀਵਿਟੀਜ ਪੈਲਾ ਤਾ ਆਪਨਾ ਕਿੰਨੇ ਕਰਦੇ ਸੀ ਮੈਨੂੰ ਯਾਦ ਐ ਆਪਾ ਛੋਟੇ ਹੁੰਦੇ ਸੀ ਗਰਮੀਆਂ ਦੀ ਛੁੱਟੀਆਂ ਇੱਚ ਅੰਦਰ ਈ ਅਸੀ ਤੇ ਬ੍ਰਦਰ-ਸਿਸਟਰ ਅੰਦਰ ਈ ਹੋਰ ਕੁਛ ਨੀ ਟੇਬਲ-ਟੈਨਿਸ ਵਗੈਰਾ ਅੰਦਰ ਈ
ਬਿਲਕੁਲ, ਨਈ, ਨਈ ਬੱਚੇ ਹੁਨ ਕੈ ਤੇ ਰਿਆ ਨਾ ਫਿਜਿਕਲ ਐਕਟੀਵਿਟੀ ਕਰ ਕੇ ਰਾਜੀ ਈ ਨੀ ਐ, ਬੱਚੇ ਕੈਂਦੇ ਬੱਸ ਐਥੇ ਫੋਨ ਦੇ ਦੋ ਔਰ ਐਥੇ ਈ ਬੱਸ ਖਾਨਾ ਦੇ ਦੋ ਔਰ ਬੱਸ ਰੂਮ ਸਾਡਾ ਬੰਦ ਕਰਦੋ ਬੇਸ਼ਕ ਖਾਨਾ ਵੀ ਨਾ ਦੋ
ਹਾਂਜੀ, ਖਾਨਾ ਵੀ ਕੈ-ਕੈ ਕੇ, ਖਾ ਲੋ, ਖਾ ਲੋ ਖਾ ਲੋ ਤੁਆਨੂੰ ਭੁੱਖ ਨੀ ਲੱਗ ਰੀ ਬੱਸ ਓ ਵੀ ਭੁੱਲ ਜਾਂਦੇ ਨੇ।
ਬੜੀ ਵੱਡੀ ਪ੍ਰੋਬਲਮ ਹੋਗੀ ਐ, ਤਾ ਨਾ ਸਾਰੀ ਮੈਨੈੂ ਲੱਗਦੈ ਕਿ ਦੁਨਿਆ ਦੇ ਵਿੱਚ ਸਭ ਤੋ ਵੱਡੀ ਪ੍ਰੋਬਲਮ ਏਈ ਹੋ ਗੀ ਕਿ ਬੱਚੇ ਕੋਲੋ ਫੋਨ ਕਿੱਦਾ, ਬੱਚੇ ਤੋ ਟਾਈਮ ਕ ਕਿਤਨਾ ਬੱਚਿਆ ਨੂੰ ਸਿਖਾਇਆ ਜਾਏ ਕਿ ਘੱਟ ਯੂਜ ਕਰੋ, ਚਸ਼ਮੇ ਦੇਖੋ ਛੋਟੇ-ਛੋਟੇ ਬਚ ਬੱਚਿਆ ਨੂੰ ਕਿੰਨੇ-ਕਿੰਨੇ ਵੱਡੇ ਚਸ਼ਮੇ ਨੰਬਰਾਂ ਦੇ ਲੱਗ ਗਏ ਐ।
ਅਰੇ ਵਾਏ ਨਿਊਰੋ ਪ੍ਰੋਬਲਮਸ ਇੰਨੀਆਂ ਵੱਧ ਗਿਆਂ, ਕਿਉਕਿ ਹਰ ਵਕਤ ਓ ਕਨ ਤੇ ਲਗਾ ਕੇ ਰੱਖ ਦੇਨੇ, ਤੇ ਓਨਾਂ ਦੇ ਪ੍ਰੋਪਰ ਸਰਕੂਲੇਸ਼ਨ ਨਈ ਹੋ ਪਾਂਦਾ, ਈਅਰ ਡਰਮਸ ਵਿੱਚ ਤੇ ਓਦੇ ਨਾਲ ਨਰਵਸ ਸਿਸ ਵਿੱਚ ਬੜੀਆਂ ਪ੍ਰੋਬਲਮਸ ਆਨੀਆਂ ਸ਼ੁਰੂ ਹੋ ਗਿਆਂ ਬੱਚਿਆ ਦੀਆਂ
ਦੇਖੋ ਬਚ ਬੱਚਯਾ ਦਾ ਬੈਠਨ ਦਾ ਪੋਸ਼ਚਰ ਦੇਖ ਲੋ, ਮੋਬਾਇਲ ਬੈਠਦੇ ਕਦੀ ਟੇਡੇ-ਮੇਡੇ, ਕਦੇ ਦੋ-ਦੋ ਘੰਟੇ ਲਗਾ ਤਾਰ ਬੈਠੇ ਰਹਿੰਦੇ ਹੈ।
ਹਨਾ ਬਿਲਕੁਲ, ਜਦੋਂ ਉਨ ਲਾਈਨ ਕਲਾਸ ਵਿਚ ਚੱਲੀਆਂ ਦੇਖੋ ਸਵੇਰੇ ਟੀਚਰ ਨੇ ਤੇ ਸਵੇਰੇ ਉਹੀ ਉਹ ਸਕੂਲ ਟਾਈਮ ਤੇ ਆਪਣਾ ਸਕੂਲ ਲੱਗ ਜਾਂਦਾ ਸੀਗਾ। ਤਾਂ ਰੈਗੂਲਰ ਪੰਜ ਵਜੇ ਤੱਕ ਇੱਕ ਵਜੇ ਤੱਕ ਲਗਾਤਾਰ ਬੱਚੇ ਪੰਜ ਛੇ ਘੰਟੇ ਫੋਨ ਤੇ ਬੈਠੇ ਹੋਏ ਹੈ। ਕਿਨਾ ਬੱਚਿਆਂ ਨੂੰ ਨੁਕਸਾਨ ਹੋਇਆ ਉਸ ਚੀਜ਼ ਦਾ
ਦੇਖੋ ਸਹੂਲੀਅਤ ਵਾਸਤੇ ਬਣੀ ਹੈ, ਇਹ ਚੀਜ਼ ਤਾਂ ਜਿਹੜੀ ਇਹ ਦੀ ਹੋਈ ਸੀ। ਇਨਵੈਸ਼ਨ ਹੋਈ ਸੀ ਸੂਲੀਹਤ ਵਾਸਤੇ ਹੋਈ ਸੀ। ਪਰ ਹੁਣ ਅਜ-ਕਲ ਸਹੂਲੀਅਤ ਨਾਲੋਂ ਜ਼ਿਆਦਾ ਮਿਸਯੂਜ ਹੋਣਾ ਸ਼ੁਰੂ ਹੋਊ। ਇੰਨੀਆਂ ਰੇਡੀਏਸ਼ਨ ਨਿਕਲਦੀਆਂ ਉਹਦੇ ਨਾਲ ਇੰਨੀਆਂ ਬਿਮਾਰੀਆਂ ਹੁੰਦੀਆਂ। ਦੇ ਨਾਲ ਬ ਬੱਚੇ ਓਨਾਂ ਨੂੰ ਪਤਾ ਹੁੰਦਿਆਂ ਹੋਇਆਂ ਵੀ ਓ ਕੈਂ ਨਹੀ ਕਰ ਸਕਦੇ ਮਨਾ ਨੀ ਆਪਾ ਓਨਾਂ ਨੂੰ ਸਮਝਾ ਈ ਨੀ ਪਾ ਰੇ
ਬਿਲਕੁਲ, ਬਿਲਕੁਲ ਕਿ ਬੱਚਿਆ ਨੂੰ ਹਰ ਚੀਜ਼ ਪਤੈ ਬੱਚਯਾ ਨੂੰ
ਸਿੰਗਰ ਦਾ ਪੜ ਰੀ ਸੀਗੀ, ਵ ਏ ਲਾਸਟ ਲਾਸਟ ਮਤਲਬ ਕੁੱਛ ਈਅਰ ਦੀ ਪ੍ਰੋਬਲਮ ਤੇ ਓਨੇ ਵੀ ਸਪੈਸ਼ਲੀ ਕੇਆ ਹੈ ਕਿ ਕੈਂਦੇ ਕਿ ਕਿਉਕਿ ਐ ਈਅਰ ਡਰਮਸ ਹਮੇਸ਼ਾ ਬਲਦ ਰੱਖਨ ਨਾਲ
ਹੂੰ।
ਦੀ ਪ੍ਰੋਬਲਮ ਬੋਤ ਜਾਦਾ ਵੱਧ ਰਈ ਐ।
ਵੱਧ ਰਈ ਐ, ਬਿਲਕੁਲ। ਬਿਲਕੁਲ, ਮੈਂ ਵੀ ਰਾਤੀ ਨਿਊਜ਼ ਦੇਖ ਰੀ ਸੀਗੀ ਬਿਲਕੁਲ, ਬਿਲਕੁਲ, ਹੂੰ
ਤੇ ਮੈਂ ਨਾ ਸਮਝਨੈ ਚਾਹੀਦਾ ਬੱਚਿਆਂ ਨੂੰ ਇੰਨੇ-ਇੰਨੇ ਨੇ ਇਗਜੈਂਪਲਸ ਹੈਗੀਆਂ ਨੇ ਲਾਈਵ ਇਗਜਾਮਪਲ ਉਹਨਾਂ ਸਾਹਮਣੇ ਹੈਗੇ, ਉਹਨਾ ਨੂੰ ਖੁਦ ਪਤਾ ਮਤਲਬ ਇਹ ਨੀ ਮੈਂ ਕਹਿ ਸਕਦੀ ਸਾਡੇ ਵਿਚ ਇੰਨੀ ਫੁਰਤੀ ਨਹੀਂ ਤੇ ਉਹਨਾਂ ਵਿਚ ਚਜ਼ ਕਲੀਅਰ ਚੀਜ਼ ਸੀ ਲੇਕਿਨ ਬਸ ਇਹ ਹੈ, ਕਿ ਉਹ ਇੰਨੀ ਹੈ ਹੋ ਚਾਹੀ। ਉਹ ਛੱਡ ਨਹੀ ਪਾ ਰਹੇ,
ਛੱਡ ਹੀ ਨਹੀ ਪਾਰਹੇ ਬਿਲਕੁਲ-ਬਿਲਕੁਲ-ਬਿਲਕੁਲ ਬ
ਤੇ ਅਸੀ ਛਡਾ ਵੀ ਨਹੀਂ ਪਾ ਰਹੇ।
ਛਡਾ ਵੀ ਨਹੀ ਪਾਰੇ ਬਿਲਕੁਲ ਬੱਚਿਆਂ ਨੂੰ ਤਾਂ ਬ ਜੁ ਮੈ ਤਾਂ ਸਿਆਣੇ ਵੀ ਦੇਖੇ ਕਈ ਮੈ ਦੇਖੇ ਉਹ ਵੀ ਤਿੰਨ-ਤਿੰਨ ਚਾਰ- ਚਾਰ ਘੰਟੇ ਲਗਾਤਾਰ ਬੈਠੇ ਬੱਠੇ ਉਹਨਾਂ ਨੂੰ ਕੋਈ ਕੁੱਛ ਨੀ ਪਤਾ ਕੀ ਹੋ ਰਿਹਾ ਕੀ ਨਹੀ ਹੋ ਰਿਹਾ, ਬੱਚਿਆਂ ਨੂੰ ਤਾਂ ਚਲੋ ਬੱਚੇ ਤਾਂ ਹੈ, ਹੀ ਹੈ, ਮੈ ਤਾਂ ਕਈ ਸਿਆਣੇ ਵੀ ਦੇਖੇ ਹੈ। ਸਾਰਾ ਦਿਨ ਫੋਨ ਤੇ ਲਗੇ ਹੋਇਆ ਕੁਛ ਕਮ ਨੀ ਉਹਨਾਂ ਨੂੰ
ਦੇਖਨਾ ਦੀਦੀ ਕੱਲ ਦੇਖੋ, ਜੇ ਅਜ ਆਪਾਂ ਵੀ ਥੋੜਾ ਜਿਹਾ ਅਹ ਕੁਛ ਵੀ ਕੋਈ ਵੀ ਐਪ ਖੋਲ ਕੇ ਬੈਠ ਜਾਂਦੇ ਹਾਂ ਠੀਕ ਹੈ, ਸਾਨੂੰ ਸਭ ਬਹੁਤ ਉਨ ਲਾਈਨ ਐਪ ਵੀ ਤਾਂ ਆਪਣਾ ਵੀ ਘੰਟਾ ਡੇਢ ਕਿੱਥੇ ਨਿਕਲ ਜਾਂਦਾ ਸਾਨੂੰ ਵੀ ਨੀ ਪਤਾ
ਮੈਂ ਵੀ ਚੀਜ਼ ਦੱਸ ਰਹੀ ਹੈ, ਨਾ ਕਿ ਇਹ ਬੜੀ ਵਡੀ ਪ੍ਰੋਬਲਮ ਬਣ ਗਈ ਸਾਰਿਆਂ ਲਈ ਬੱਚਿਆਂ ਲਈ ਤਾਂ ਚਲੋ ਇਕ ਅਸੀ ਪਰੇਸ਼ਾਨ ਹੋ ਰਹੇ ਹੈ, ਕਿ ਬੱਚੇ- ਬੱਚੇ- ਬੱਚੇ ਵੱਡੇ ਵੀ ਇਸਦੇ ਵਿਚ ਬਹੁਤ ਜਾਇਦਾ ਪਰ ਹੋ ਗਏ ਹ ਹਣ ਹੂੰ ਜਦੋਂ ਦੇ ਅਸੀ ਅਸੀ ਫੈਮਿਲੀ ਚ ਵੀ ਦੇਖੋ ਬੈਠੇ ਹੋ। ਆਪਣੇ ਬੱਚਿਆਂ ਦੇ ਕੋਲ ਦੇਖੋ ਅਸੀ ਚਾਰ ਜੇ ਮੰਨ ਲਓ ਮੈਬਰ ਹਾਂ ਘਰ ਦੇ ਵਿਚ। ਹਨਾ ਚਾਰਾ ਦੇ ਕੋਲ ਮੰਨ ਲਓ ਫੋਨ ਹੈ ਤੇ ਬੱਚੇ ਆਪਸ ਚ ਇਕ ਦੂਸਰੇ ਨਾਲ ਪੇਰੈਟਸ ਵੀ ਹੈ। ਕਿਸੇ ਵੀ ਗੱਲ ਨੀ ਕਰ ਰਹਾ ਸਭ ਆਪਣੇ ਆਪਣੇ ਫੋਨ ਤੇ ਬੈਠੇ ਹੋਏ ਆ ਕਿਸੇ ਕੋਲ ਟਾਈਮ ਨੀ ਕਿਸੇ ਨਾਲ ਗੱਲ ਕਰਨ ਦਾ।
ਜੀ ਜੀ।
ਨਹੀ ਤਾਂ ਪਹਿਲੇ ਦੇਖੋ ਹਾਂ ਨਹੀ ਤਾਂ ਦੇਖੋ ਸਾਰੇ ਪਹਿਲੇ ਬੈਠਦੇ ਸੀਗੇ ਲੰਚ ਡਿਨਰ ਬੱਚਿਆਂ ਨੇ ਇਕਠੇ ਕਰਨਾ ਹੁਣ ਆਪਣਾ ਆਪਣਾ ਪਲੇਟ ਚੁੱਕਦੇ ਆਪਣਾ ਆਪਣਾ। ਫੋਨ ਫੜਦੇ ਹੈ। ਚਲੋ ਜੀ ਆਪਣੇ ਰੂਮ ਚ ਜਾ ਰਹੇ ਹਾਂ ਅਸੀ ਲੰਚ ਲੈ ਕੇ ਡਿਨਰ ਲੈ ਕੇ। ਕਿਸੇ ਕੋਲ ਟਾਈਮ ਨਹੀ ਗੱਲ ਕਰਨ ਦਾ।
ਪਸੰਦ ਹੀ ਨੀ ਉਹਨਾਂ ਨੂੰ ਬੈਠਣਾ ਫੈਮਿਲੀ ਵਿਚ। ਮਤਲਬ ਸਾਡਾ ਰਾਤ ਦਾ ਟਾਈਮ ਹੁੰਦਾ ਸੀ ਫੈਮਿਲੀ ਟਾਈਮਪ। ਕਹਿੰਦੇ ਹੁੰਦੇ ਸੀ ਕਿ ਨਾਲ ਬੈਠਣਾ ਸਾਰਿਆਂ ਨੇ ਇਹਨਾਂ ਨੂੰ ਹੈ ਹੀ ਨਹੀਂ ਬਿਲਕੁਲ ਵੀ ਇਸ।
ਬਿਲਕੁਲ ਬਿਲਕੁਲ ਬੜੀ ਪ੍ਰੋਬਲਮ ਹੋ ਗਈ ਹੈ ਥੈਂਕ ਯੂ ਜੀ ਥੈਂਕ ਯੂ ਸੇਮ ਈਅਰ ਜੀ ਸੇਮ ਈਅਰ ਓਕੇ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।